ਹੈਲੋ। ਹੈਲੋ।
ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਹਾਂ ਠੀਕ ਠੀਕ ਤੁਸੀਂ ਸੁਣਾਓ ਆਪਣੇ
ਸਭ ਵਧੀਆ ਜੀ। ਹਾਂ ਹਾਂ ਸ਼ੁਕਰ ਹੈ ਜੀ ਵਾਹਿਗੁਰੂ ਸਾਹਿਬ ਦਾ ਵੀ ਬਹੁਤ ਸ਼ੁਕਰ
ਹਾਂਜੀ ਹਾਂਜੀ ਹੂੰ ਬਸ ਠੀਕ ਠਾਕ ਵਧੀਆ ਚਾਹ ਪਾਣੀ ਚਾਹ ਪਾਣੀ ਹੁਣੇ
ਅੱਛਾ ਚਾਹ ਪਾਣੀ ਪੀਤਾ
ਹਾਂਜੀ ਹਜੀ ਅੱਛਾ ਅੱਛਾ ਹਾਂ ਕਿਹੜੀ ਚਾਹ ਪੀਂਦੇ ਹੋ ਤੁਸੀਂ।
ਆ ਨੋਰਮਲ ਹੀ ਪੀਣੇ ਆ ਜੀ ਜਿਹੜੀ ਹੈ ਬਜ਼ਾਰ ਆਦੀ ਆ। ਟਾਟਾ ਟੀ ਵਾਲੀਆਂ ਦੀ ਜਿਹੜੀ ਆਂਦੀ ਵਧੀਆ ਚਾਹ ਹਾਂ ਉਹ ਹੀ ਪੀਵ ਦੀ ਤੁਸੀਂ ਕਿਹੜੀ ਪੀਂਦੇ ਹੋ।
ਸਾਡੇ ਇੱਧਰ ਦੇਸੀ ਹੋ ਸਾਰੇ ਪੀਂਦੇ ਨੇ ਹਾਂਜੀ ਹਾਂਜੀ ਹਾਂ ਦੂਸਰੇ ਵੀ ਪੀ ਲੈਂਦੇ ਨੇ ਉਹ ਤੇ ਪੀ ਲੈਂਦੇ ਨੇ ਸਭ ਸਰਦਾਰ ਜੀ ਕਦੀ ਟਾਟਾ ਦੀ ਆ ਗਈ ਕਦੇ ਕੋਈ ਬਸ ਇਹ ਪੀ ਲੈਂਦੇ ਨੇ ਪਰ ਉਹ ਦੇਸੀ ਨਹੀਂ ਪੀਂਦੇ ਅਸੀਂ ਸਾਰੇ ਦੇਸੀ ਪੀਂਦੇ ਹਾਂ ਬੱਚੇ ਹੋ ਲੈ ਹੋ ਗਈ
ਤੇ ਦੇਸੀ ਦੇਸੀ ਚਾਹ ਕਿਹੜੀ ਹੁੰਦੀ ਦੀ ਏ
ਦੇਸੀ ਨਾ ਇੱਕ ਹੁੰਦੇ ਪੱਤੇ ਮਿਲਦੇ ਨੇ
ਅੱਛਾ ਠੀਕ ਹੈ ਠੀਕ ਹੈ ਕਾਹਵਾ ਬੋਲ ਦਿੰਦੇ ਉਹਨੂੰ
ਕਾਹਵਾ ਦੇਸੀ ਕਾਹਵਾ ਹੋਰ ਹੁੰਦਾ। ਹਾਂ ਚਾਹ ਹੋਰ ਹੈ ਦੇਸੀ ਕਾਹਵਾ ਹੋਰ ਏ।
ਅੱਛਾ
ਹਾਂ ਦੇਸੀ ਕਾਵਾ ਹੁੰਦਾ ਬਦਾਮਾਂ ਵਾਲਾ ਉਹਨੂੰ ਸਿਰਫ਼ ਇੱਕ ਦੋ ਵਾਲੇ ਕਰਾਣੇ ਨੇ ਤੇ ਉਹਦੇ ਵਿੱਚ ਅ ਲਾਚੀ ਨਿੱਕੀ ਪਾਣੀ ਏ ਕਾਲੀ ਮਰਚ ਮਾੜੀ ਜੀ ਪਾਣੀ ਨਮਕ ਪਾਉਣਾ ਤੇ ਮਿੱਠਾ ਥੋੜਾ ਜਿਹਾ ਆਪਣੇ ਹਿਸਾਬ ਨਾਲ ਨਾ ਸਰ ਸਰਦੀਆਂ 'ਚ ਪੀਣਾ ਹੁੰਦਾ ਸਰਦੀਆਂ 'ਚ ਹਾਂ ਬਦਾਮ ਪਾ ਹਾਂ ਚਾਹ ਠੰਢੇ ਹੁੰਦੀ ਚਾਹ ਠੰਡੇ ਹੁੰਦੀ।
ਹਾਂ ਇਹ ਪੱਤੇ ਹੋਰ ਨੇ ਉਹ ਪ ਤੇ ਗੋਲ ਗੋਲ ਹੁੰਦੇ ਨੇ ਇਹ ਪੱਤੇ ਨੇ ਹਾਂ ਹੈ ਪੱਤੇ ਹੀ ਨੇ ਦੇਸੀ ਇਹ ਪੱਤੇ ਨੇ ਸੁਕਾਏ ਹੋਏ ਮਸ਼ੀਨਾਂ ਨਾਲ ਲਾ ਲਓ।
ਬਣਦੀ
ਨਾ -ਨਾ -ਨਾ -ਨਾ -ਨਾ ਇਹ ਪਾਣੀ ਦਾ ਵੀ ਬੜਾ ਚੱਕਰ ਜਿਹਾ ਕਿਧਰੇ ਹੋਰ ਹਾਂ। ਪਾਣੀ ਦਾ ਵੀ ਬੜਾ ਚੱਕਰ ਏ, ਜੇ ਇੱਥੇ ਅਸੀਂ ਬਣਾਉਂਦੇ ਹਾਂ ਇੱਥੇ ਲਾਲ ਬਣੇਗੀ, ਪਿੰਕ ਬਣੇਗੀ ਅੱਛਾ, ਜੇ ਅਸੀਂ ਕਿਧਰੇ ਹੋਰ ਬਣਾਣੇ ਜਾ ਕੇ ਜੇ ਤੇ ਪਾਣੀ ਸਾਡੇ ਵਰਗਾ ਪਹਾੜੀ ਪਾਣੀ ਫਿਰ ਤਾਂ ਉੱਥੇ ਹੀ ਉਹ ਬਣੇਗੀ ਅਗਰ ਨਹੀਂ। ਤੇ ਫੇਰ ਜੇ ਉੱਥੇ ਕੋਈ ਅਹ ਆਉਂਦਾ ਪਿਆ ਹੈ ਝੂਨੇ ਵਾਲਾ ਪਾਣੀ ਜਾਂ ਕੋਈ ਫੈਕਟਰੀਆਂ ਦਾ ਪਾਣੀ ਉਹਦੇ ਨਾਲ ਫਿਰ ਇਹ ਚੀਜਾ ਦਾ ਰੰਗ ਨੀ ਬਣਨਾ। ਜੇ ਚਾਹ ਬਨਾਨ ਫੇਰ ਉਹ ਬਣੇਗਾ ਜੋ ਟਾਟਾ ਦਾ ਬੰਦਾ ਹੈ।
ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ ਅੱਛਾ ਇਹ ਵੀ ਚੱਕਰ ਹੇ।
ਮੈਂ ਹੁਣ ਕਦੀ ਕਿਧਰੇ ਪੇ ਕੇ ਜਾਵਾਂ, ਕਿਧਰੇ ਜਾਵਾਂ ਫੇਰ ਮੈਂ ਬੋਤਲ ਆਪਣੀ ਭਰ ਕੇ
ਅੱਛਾ
ਕਾਵੇ ਦੀ ਤੇ ਉਹ ਚਾਹ ਮੈਂ ਲੈ ਜਾਨੀਆਂ। ਆਹੋ-' ਹੋਰ ਨਾ ਉਹਦੇ ਵਿੱਚ ਮਿੱਠਾ ਨੀ ਨਾ ਪਾਣਾ ਹੁੰਦਾ।
ਹਾਂ ਠੀਕ ਹੈ ਬਿਨਾਂ ਮਿੱਠੇ ਦੀ
ਤੇ ਜਦੋਂ ਅਸੀਂ ਬਣਾਣੀ ਉਦੋ ਮਿੱਠਾ ਪਾਣਾ ਅਸੀਂ ਇੱਕ ਕੱਪ ਬਣਾਣਾ ਨਾਲ ਤੇ ਇੱਕ ਕੱਪ ਪਾ ਲੈਣਾ ਕਾਹਵਾ ਬਣਿਆ ਹੋਆ ਸਾਡੇ ਕੋਲ ਉਹ ਅਸੀਂ ਵਿੱਚ ਚਾਹ ਦਾ ਕਾਹਵਾ ਪਾ ਕੇ ਉਹਦੇ ਵਿੱਚ ਲਾਚੀ ਪਾਣੀ ਏ। ਲੋਂਂਗ ਪਾ ਲੈਣੇ ਨਾ ਆਪਣੀ ਮਰਜ਼ੀ ਹੈ ਜੋ ਤੁਸੀਂ ਸੁਵਾਦ ਨਾਲ ਪੀਂਦੇ ਹੋ।
ਨਹੀਂ ਗਰਮੀ ਚ ਗਰਮੀ ਚ ਗਰਮੀ ਚ ਪੈ ਜਾਂਦਾ ਲੌਗ ਲਾਚੀ
ਅਸੀਂ ਗਰਮੀ ਚ ਵੀ ਪੀ ਪੂ ਲੈਂਦੇ ਹਾਂ। ਕੋਈ ਉਹ ਨੀ ਕਿਉਂਕਿ ਦਿਨ ਚ ਪਾਣੀ ਕਿੰਨਾ ਪੀ ਤਾਂ ਹੁੰਦਾ ਤੇ ਚਾਹ ਵੀ ਹੈ ਠੰਡੀ ਹੈ। ਚਾਹ ਵੀ ਠੰਡੀ ਹੈ।
ਹਾਂ ਨਹੀਂ ਨਹੀਂ ਠੀਕ ਹੈਗੀ, ਮੈਂ ਕਿਹਾ ਗਰਮੀ ਚ ਲੌਗ ਵਗੈਰਾ ਲਾਚੀ
ਨਾ ਨਾ ਨਾ ਲੌਗ, ਲੌਂਗ ਗਰਮ ਨਹੀਂ ਹੁੰਦੇ। ਲੌਗ ਗਰਮ ਨੀ ਵਾਈ ਕੱਢਦੇ ਨੇ ਲੋੰਗ। ਮੋਟੀ ਲਾਚੀ ਗਰਮ ਹੁੰਦੀ ਏ, ਮੋਟੀ ਲਾਚੀ ਹਾਂ ਔ ਗਰਮ ਏ ਔ ਗਰਮ ਏ ਔ ਹਾਂ ਔ ਗਰਮ ਔ ਮੂੰਹ ਸੁਕਾਂਦੀ ਏ। ਚਾਹ ਚ।
ਹੂੰ, ਆਹੋ ਗਰਮੀ ਕਰਕੇ ਮੌਸਮ ਸੁਕਦਾ ਨਾ।
ਹਾਂ, ਬਸ ਬਸ ਬਸ ਓਹੀਓ। ਬਸ, ਸਭ ਠੀਕ ਠਾਕ ਬੱਚੇ ਚਿਆਂ ਨ ਪਈਆਂ ਛੁੱਟੀਆਂ ਨਹੀਂ। ਛੁੱਟੀਆਂ ਪੈ ਗਈਆ ਬੱਚਿਆਂ ਨੂੰ
ਹਾਂ, ਛੁੱਟੀਆਂ ਤੇ ਪੈ ਗਈਆਂ ਸੀ ਬੱਚੇ ਚਿਆ ਨੂੰ ਹੁਣ ਹੋ ਗਏ ਨੇ ਪੰਜ ਛੇ ਦਿਨ ਹੋ ਗਏ ਨੇ। ਹਾਂ ਹਾਂ, ਬਾਕੀ ਐਹ ਏ ਕਿ ਹਜੇ ਇਹਦੇ ਛੁੱਟੀਆਂ ਪਈਆਂ ਗਰਮੀ ਬੜੀ ਏ ਨਾ ਜੀ। ਤੇ ਛੁੱਟੀਆਂ ਚ ਦੇਖੋ ਹੁਣ ਪ੍ਰੋਗਰਾਮ ਬਣਾਨਗੇ ਕਿਸ
ਹਾਂ, ਨਹੀਂ ਨਹੀਂ ਜ਼ਰੂਰ ਜਾਣਾ ਚਾਹੀਦੈ ਕਿਉਂਕਿ, ਬੱਚਿਆਂ ਨੂੰ ਇੱਕ ਹੁੰਦੀ ਆਸ ਚਲੋ ਰੋਜ਼ ਦੀ ਜਦੋਂ ਬੰਦੇ ਵੇਖਦਾ ਨਾ ਨਾਨਕੇ ਤੇ ਜਾਂਦਾ ਈ ਰਹਿੰਦੈ। ਤਕਰੀਬਨ ਕਦੀ ਕਿਸ ਤਰ੍ਹਾਂ ਕਦੇ ਕਿਸ ਤਰ੍ਹਾਂ ਕਦੇ ਕੇ ਕੋ ਕੋਈ ਅਲੱਗ ਜਿਹੀ ਜਗ੍ਹਾ ਤੇ ਜਾਏ ਬੱਚੇ ਨੂੰ ਵੀ ਖੁਸ਼ ਖੁਸ਼ੀ ਮਿਲਦੀ ਏ ਅਸੀਂ ਅਜ ਛੁੱਟੀਆਂ ਚ ਏਥੇ ਗਏ ਸੀਂ।
ਅ ਦੇਖਦੇ ਐ ਐਤਕੀ ਪਹਾੜੀ ਇਲਾਕੇ ਚ ਜਾਵਾਂਗੇ‌। ਸੋਚਦੇ ਆਂ ਕਸ਼ਮੀਰ ਕਸ਼ਮੂਰ ਹੋ ਆਈਏ, ਜੰਮੂ ਹੋ ਆਈਏ ਕੋਈ।
ਨਹੀਂ ਨਹੀਂ।
ਜੰਮੂ ਜੰਮੂ ਜਾਵਾਂਗੇ ਜੰਮੂ ਉੱਧਰ ਕਈ ਕਹਿੰਦੇ ਨੇ ਉੱਧਰ ਏਕ ਇਲਾਕਾ ਹੈਗਾ ਜੰਮੂ ਜਿੱਥੇ, ਅਹ ਬਰਫ਼ ਪੈਂਦੀ ਏ।
ਸਾਰੇ। ਪਤਨੀ ਔ ਨਹੀਂ ਨਹੀਂ ਬਰਫ਼ ਇੱਧਰ ਨਹੀਂ ਬਰਫ਼ ਉਦੋਂ ਪੈਂਦੀ ਜਨਵਰੀ ਚ। ਜਨਵੀ, ਹੁਣ ਨੀ ਪਏਗੀ। ਹੁਣ ਤੇ ਤੇ ਠੰਡਾ ਜ਼ਰੂਰ ਹੋਏਗਾ, ਬਈ ਠੰਡ ਹੋਏਗੀ। ਬਾਕੀ ਬਰਫ਼ ਨਹੀ ਬਰਫ਼ ਨਹੀਂ ਹੋਏਗੀ ਇਹ ਸਾਢੇ ਤਿੰਨ ਚਾਰ ਘੰਟੇ ਲਗਦੇ ਨੇ ਜੇ ਬਈ ਸਵੇਰੇ ਜਾਓ ਰਾਤੀ ਘਰ ਆ ਸਕੋ। ਖਦਾ ਬੰਦਾ ਹਾਂ ਆਪਣੀ ਗੱਡੀ ਹੋਏ ਤੇ ਸਵੇਰੇ ਜਾਏ। ਨਾ ਸਭ ਕੁਛ ਚੱਲਦਾ ਸਭ ਕੁੱਛ ਚੱਲਦਾ ਬਾਕੀ ਆਪਣੀ ਗੱਡੀ ਚ ਜ਼ਿਆਦਾ ਵਧੀਆ ਰਹਿੰਦਾ ਹੋਰ ਕੀ ਹਾਂ ਉਹ ਪਹਾੜੀ ਇਲਾਕਾ ਨਾ ਉਲਟੀਆਂ ਵੀ ਆ ਸਕਦੀਆਂ ਨੇ ਫੇਰ ਖਿਲਾਰ ਲੈਂਦਾ। ਕੁਛ ਹੁੰਦਾ ਬੱਚਿਆਂ ਨੂੰ ਦਿਲ ਖ਼ਰਾਬ ਹੋਏ
ਉਹੀਓ ਗੱਲ ਬਸ ਤੇ ਉੱਥੇ ਆਹ ਜੰਮੂ ਦੇ ਵਿੱਚ ਇੱਕ ਮਹਿਲ ਹੈਗਾ ਮਹਿਲ ਉਹ ਕਿਹੜਾ ਮਹਿਲ ਰਾਜੇ ਦਾ ਮਹਿਲ ਹੈਗਾ ਹਾਂ ਉੱਥੇ ਸੋਨੇ ਦੀ ਕੁਰਸੀ ਪਈ ਹੋਈ ਹੈ ਅੱਜ। ਅੱਛਾ ਜੀ, ਉਹ ਮੇਰੇ ਕਿੰਨੇ ਕਿੱਲੋ ਦੀ ਕੁਰਸੀ ਹੈ ਉਹ
ਇਹ ਨੀ ਪਤਾ ਕਿੰਨੇ ਕਿੱਲੋ ਦੀ ਕਦੀ ਅੰਦਾਜ਼ਾ ਨਹੀਂ ਲਾਇਆ ਨਾ ਕਿਸੇ ਨੂੰ ਪਤਾ ਵੈਸੇ
ਕਹਿੰਦੇ ਨੇ ਕਹਿੰਦੇ ਅੱਸੀ ਕਿੱਲੋ ਪਤਾ ਨੀ ਸੌ ਕਿੱਲੋ ਦੀ ਹੈਗੀ ਉਹ ਸੁਣਨ ਚ ਆਇਆ ਸੀ ਪਿੱਛੇ ਵੀ ਉਹ ਕੁਰਸੀ ਪਈ ਦੀ ਉਸ ਟਾਈਮ ਦੀ ਅੱਸੀ ਕਿੱਲੋ ਦੀ ਹੈਗੀ ਉਹ ਕੁਰਸੀ ਹੁਣ ਵਿੱਚੋਂ ਹੋ ਸਕਦਾ ਪੱਥਰਾ ਚ ਦਾ ਹੋਵੇ ਆ ਜਿਵੇਂ ਵੀ ਹੈਗਾ
ਅੱਛਾ ਅੱਛਾ ਹਾਂ ਬਸ ਬਸ ਬਸ ਬਸ ਉੱਪਰ ਪੱਰਾ ਚੜਿਆ ਹੋਵੇ ਅਲੱਗ
ਹਾਂ ਬਾਕੀ ਉਹ ਸੋਨੇ ਦੀ ਕੁਰਸੀ ਸੋਏ ਅੱਜ ਕੱਲ ਨੀ ਉਹ ਜਿਸ ਟਾਈਮ ਭਲੇ ਵੇਲੇ ਸੀ ਉਸ ਟਾਈਮ ਤੇ ਸੋਨੇ ਦੀ ਕੀਮਤ ਨਹੀਂ ਸੀ ਨਾ ਅੱਜ ਕੀਮਤ ਤੇ ਅੱਜ ਪਈ ਹੈ ਨਾ ਜੀ ਇਹ ਸੋਚੋ ਨਾ ਹੁਣ ਅੱਜ ਕੀਮਤ ਪਈ ਹੈ ਉਹ ਤੇ ਸੋਨੇ ਦੀ ਕੀਮਤ ਕਿੱਥੇ ਹੈਗੀ ਸੀ ਉਸ
ਹਾਂ ਉਸ ਟਾਈਮ ਤੇ ਬਸ ਤ ਵੀ ਤਾਂ ਵੀ ਪੈਸੇ ਨਹੀਂ ਸੀ ਆਂਦੇ ਤਾਂ ਵੀ ਬਜ਼ੁਰਗਾਂ ਕੋਲ ਪੈਸੇ ਨਹੀਂ ਸੀ ਆਂਦਾ
ਹਿਸਾਬ ਨਾਲ ਉਸ ਪੈਸੇ ਨਹੀਂ ਹੁੰਦੇ ਸਨ ਸਹੀ ਗੱਲ ਹੈ ਪਰ ਐ ਇਹ ਕਿ ਚਲੋ ਫੇਰ ਵੀ ਮਤਲਬ ਬਈ ਅੱਜ ਜਿਦੇ ਭਾਰ ਨਾਲ ਤੇ ਸੋਨਾ ਦਾ ਤੁਸੀਂ ਇੱਕ ਛੋਟਾ ਜਿਹਾ ਕੰਨ ਦੀ ਵਾਲੀ ਨੀ ਬਣਵਾ ਸਕਦੇ।
ਨਹੀਂ ਨਹੀਂ ਨਹੀਂ ਅੱਜ ਦੇ ਟਾਈਮ ਤੇ ਬਹੁਤ ਮੁਸ਼ਕਿਲ ਆ ਅੱਜ ਦੇ ਟਾਈਮ ਤੇ ਜਿਹੜਾ ਅੰਦਰ ਪਿਆ ਉਹੀ ਹੀ ਬੰਦਾ ਦੇ ਦੇਵੇ ਵੇਚ ਕੇ ਤੇ ਕੁਛ ਕਰ ਲਵੇ ਆਪਣਾ ਬ ਬਣਵਾ ਨਹੀਂ ਸਕਦਾ।
ਸੋਨੇ ਚਾਂਦੀ ਵਾਲਾ ਕੰਮ ਬੜਾ ਮਾੜਾ ਹੋਇਆ ਅੱਜ ਕੱਲ੍ਹ ਚਾਂਦੀ ਵੀ
ਕਿਉਂਕਿ ਕੰਮ ਕਾਰ ਨੀ ਰਹੇ ਉਹੋ ਜਹੇ ਕੰਮ ਕਾਰ ਨੀ ਰਹੇ ਇੰਨੇ ਬ ਹੋਏ ਢਿੱਲਾ ਕੰਮ ਇੰਨਾ ਢਿੱਲਾ ਕੰਮ ਕਿ ਬਸ ਠੀਕ ਹੀ ਹੈ ਬਈ ਰੱਬ ਟੈਮ ਪਾਸ ਹੀ ਕਰਵਾਉਂਦਾ ਪਿਆ।
ਹਾਂ ਬਸ ਕੰਮ ਦੇ ਹਾਲਾਤ ਤੇ ਸਾਰੀ ਤਰਫ਼ ਹੀ ਆ। ਭੈਣ ਜੀ ਸਭ ਜਗ੍ਹਾ ਹੀ ਕੁਛ ਹੈ ਅ ਲੜਾਈਆਂ ਲੜੂਆਂ ਛਿੜੀਆਂ ਹੋਈਆਂ ਨਾ
ਹਾਂ ਬਸ ਵਾ ਹਰ ਚੀਜ਼ ਮਹਿੰਗਾਈ ਕਿੰਨੀ ਹੋ ਗਈ। ਪੈਟਰੋਲ ਵਿੱਚ ਤੇਲ ਵਿਚ ਹਰ ਚੀਜ਼
ਹਾਂ ਬਸ ਉਹਦੇ ਕਰਕੇ ਫਿਰ ਮਹਿੰਗਾਈ ਵੀ ਵੱਧ ਜਾਣੀ ਹੈ ਹੋਰ ਕੀ ਹੈ ਜਦੋਂ ਪੈਟਰੋਲ ਵੱਧਣਾ ਨਾ ਹਰ ਚੀਜ਼ ਵਧਣੀ ਕਿਉਂਕਿ ਹਰ ਚੀਜ਼ ਪੈਟਰੋਲ ਤੇ ਡਿਪੈਂਡ ਕਰ ਕੋਈ ਵੀ ਚੀਜ਼ ਹੈਗੀ ਹੈ ਹੁਣ ਮੰਨ ਲਓ ਕਿਸੇ ਜਗ੍ਹਾ ਤਾਂ ਕੋਈ ਚੀਜ਼ ਆਣੀ ਹੈ ਪੈਟਰੋਲ ਵਾਲੀ ਗੱਡੀ ਹੋਏਗੀ ਉਹਦੇ ਚ ਪਾਣਗੇ। ਫੇਰ ਲੈ ਕੇ ਆਣਗੇ ਮੰਨ ਲਓ ਪਹਿਲੇ ਲੱਗਦੇ ਸਨ ਉੱਥੇ ਪੰਜ ਜ਼ਿਆਦਾ ਪੈਟਰੋਲ ਹੁਣ ਲੱਗੇ ਅੱਠ ਹਜ਼ਾਰ ਦਾ ਤੂੰ ਖਰਚਾ ਕਿਤੇ ਤੇ ਪਏਗਾ ਉਹ ਤੇ ਸਾਡੇ ਤੇ ਹੀ ਪਏਗਾ ਨਾ ਖਰਚਾ ਹਾਂ ਬਾ ਉਹੀ ਸਮਝੋ। ਦੁੱਧ ਮਹਿੰਗੇ ਕਰਤੇ ਨੇ ਇਹਨਾਂ ਨੇ ਹੁਣ ਜਿਹੜੇ ਮੂਲ ਦੇ ਆਉਂਦੇ ਸਾਨੂੰ ਸਭ ਦੇ ਇਕੱਤਰ ਰੁਪਏ ਦੁੱਧ ਹੋ ਗਿਆ ਸਾਰੀ ਚੀਜ਼ਾਂ
ਕਿ ਬਜ਼ਾਰੇ ਦੁੱਧ ਲੈਦੇਓ ਚੁਆਵਾਂ ਨੀ ਲੈਦੇ
ਸਾਡਾ ਚੋਆਵਾਂ ਹੀ ਹੁੰਦਾ ਮਤਲਬ ਉਹ ਅਸੀਂ ਲੈਂਦੇ ਡੇਅਰੀ ਤੋਂ ਆ ਆਦਾ ਖੁੱਲ੍ਹਾ ਦੁੱਧ ਹੀ ਚੋਆਵਾਂ ਹੀ ਹੁੰਦਾ
ਅੱਛਾ ਅੱਛਾ
ਹੁਣ ਜੇ ਇੱਧਰ ਨੇੜੇ ਤੇੜੇ ਸਾਡੇ ਡਾਇਰ ਹੀ ਨੀ ਨਾ
ਕਿਉਂਕਿ ਡੇਅਰੀ ਹੋਏ ਨਾ ਹੋਏ ਪਰ ਜਿਹੜੇ ਦੁੱਧ ਦੇ ਨਾਲ ਲਿਆਂਦੇ। ਉਹ ਫੇਰ ਚਲੋ ਜੋ ਵੀ ਕਰਦੇ ਹੋਣਗੇ ਪਾਣੀ ਪਾਂਦੇ ਹੋਣਗੇ।
ਨਹੀਂ ਉਹ ਇੰਝ ਹੈਗਾ ਜੀ ਜਿਹਦੇ ਕੋਲ ਲਿਆਈ ਦਾ ਨਾ ਹਾਂ
ਤੇ ਉਹ ਪੈਕਟ ਚ ਗਰੰਟੀ ਨਹੀਂ ਨਾ ਹੋ ਸਕਦੀ
ਨਹੀਂ ਪੈਕਟਾਂ ਤੇ ਬੰਦ ਹੀ ਪ ਪੈਕਟਾਂ ਨ ਪੀਂਦੇ ਜੀ ਅਸੀਂ ਉਹ ਵਾਲਾ ਹੁੰਦਾ ਉਹ ਟੈਸਟ ਕਰਦੇ ਰਹਿੰਦੇ। ਦੁੱਧ ਡਾਇਰੀ ਵਾਲਾ ਜਿਹਦੇ ਕੋਲ ਅਸੀਂ ਲੈਂਦੇ ਹਾਂ। ਬ ਕਿੰਨੇ ਫੈਟ ਹੈਗੀ ਉਸ ਫੈਟ ਦੇ ਹਿਸਾਬ ਨਾਲ ਪੈਸੇ ਦਿੰਦਾ ਉਹ ਬ ਇਨੇ ਦਾ ਦੁੱਧ ਹੈ ਸੱਤਰ ਰੁਪਏ ਵਾਲਾ ਸੱਠ ਰੁਪਏ ਵਾਲਾ ਹਾਂ ਉਹ ਇੰਝ ਨੀ ਇੰਝ ਨਹੀਂ ਕਰਦਾ ਉਹ ਹਾਂ ਬਾਕੀ ਆ ਹੈ ਕਿ ਬਈ ਉਹ ਉਹਦੇ ਵਿੱਚ ਇਹ ਹੁੰਦਾ ਹੈਗਾ ਕਿ ਬਈ ਉਹ ਫੈਟ ਜਿੰਨੀ ਜ਼ਿਆਦਾ ਹੋਏਗੀ ਉਨਾ ਰੇਟ ਜ਼ਿਆਦਾ ਹੋਏਗਾ।
ਅੱਛਾ
ਹਾਂ ਹੁੰਦਾ ਦੋ ਦੋ ਗਊ ਪਿੰਡਾਂ ਚੋਂ ਲੈ ਕੇ ਆਂਦੇ ਨੇ ਸਾਡੇ ਸਾਹਮ ਨ ਕਰਦੇ ਨੇ ਉਹ ਹਾਂ ਸਾਡੇ ਸਾਡੇ ਸਾਹਮਣੇ ਕਰਦੇ ਨੇ ਚੈੱਕ ਬਈ ਹੈ ਕਿੰਨੇ ਫੈਟ ਦਾ ਹੈਗਾ ਹੈ ਕਿੰਨੇ ਫੈਟ ਦਾ ਹੈਗਾ ਉਹ ਫੇਰ ਲਿਖਦੇ ਰਹਿੰਦੇ ਨੇ ਵੀ ਇਹ ਸਰਵੇ ਲ ਸੱਠ ਰੁਪਿਆ ਲੈ ਨਬ ਨੱਬੇ ਰੁਪਏ ਲੈ, ਅੱਸੀ ਰੁਪਏ ਲੈ। ਹਾਂ, ਉਹ ਸਵੇਰੇ -ਸਵੇਰੇ ਆਉਂਦੇ ਰਹਿੰਦੇ ਨਾ ਦੁੱਧ ਦੁੱਧੇ ਜਿਹੜੇ ਪਿੰਡਾਂ ਤੋਂ ਆਉਦੇ ਨਾ ਦੁੱਧੇ ਵਾਲੇ ਉਹ ਦੁੱਧ ਲੈ ਕੇ ਆਉਂਦਾ । ਦੇ ਨੇ ਉਹ ਕੀ ਕਰਦੇ ਨੇ ਅੱਗੇ ਜਾ ਕੇ ਫੇਰ ਉਹਨਾ ਨੂੰ ਚੈੱਕ ਕਰਦੇ ਨੇ ਵੀ ਕਿੰਨ ਫੈਟ ਦਾ ਫਿਰ ਉਹਦਾ ਰੇਟ ਦਿੰਦੇ ਵੀ ਇੰਨੇ ਫੈਟ ਦਾ ਦੁੱਧ ਦੇ ਵੀ ਉਹਦੇ ਪਾ ਦੇ, ਉਹਨੂੰ ਫੇਿਰ ਪੈਸੇ ਦੇਣੇ ਹੁੰਦੇ ਨਾ ਪਿੰਡਾਂ ਆਿਆਂ ਨੂੰ । ਹਮ, ਇ ਨੀ ਕਰਦੇ ਨੇ ਸਾਡੇ ਇਥ ਚੋਣਾਂ ਵਾਲੇ ਕੋਲ ਜਾਈਦਾ ਬਾਕੀ ਚੋਵਾਂ ਵਾਲੇ ਪਹਿਲੇ ਹੀ ਬੰਨੇ ਦੇ ਨੇ ਲੋਕਾਂ ਨੇ ਵੀ ਮੈਨੂੰ ਦੇਣਾ ਮੈਨੂੰ ਨਾ ਉਹ ਫੇਰ ਹੈ ਹੀ ਨਹੀਂ । ਸ਼ਹਿਰ ਵਿੱਚ ਕੇ ਡੈਰੀ ਹੁੰਦੀਆਂ ਨ- ਨਾ ਘੱਟ ਹੀ ਹੁੰਦੀਆਂ ਹੁਣ ਹਮ । ਤੁਹਾਡੇ ਉੱਧਰ ਹੈਗੀਆਂ ਡਅਰੀਆਂ ਤੁਸੀਂ ਚਆਵਾਂ ਲੈਂਦੇ ਹੋ ।
ਅਸੀਂ ਹਾਂ ਬਸ ਦੇ ਜਾਂਦਾ ਸਾਨੂੰ ਘਰ ਆ ਕੇ ਘਰ ਆ ਕੇ ਦੇ ਜਾਂਦਾ, ਹਾਂ ਦਿੰਦਾ । ਵ ਬਸ ਉਹ ਹਿੰਦੂ ਹੀ ਹੈ । ਚਹਲ ਜਿਹੜੇ ਸਾਡੇ ਇੱਧਰ ਗੁ ਗੁੱਜਰ ਹੁੰਦੇ ਨੇ ਉਹ ਥੋੜੇ ਗੰਦੇ ਹੁੰਦੇ ਨੇ ਗੁੱਜਰ
ਅੱਛਾ -ਅੱਛਾ । ਤੇ ਇਹ ਕੌਣ ਹੈ?
ਇਹ ਹਿੰਦੂ ਹੈ । ਇਹ ਹਿੰਦੂ ਹੈ ਥੋੜਾ ਉਹ ਸਹੀ ਦੰਦਾ ਦੱਧ ਜਿਹੜੇ ਗੁੱਜਰ ਹੁੰਦੇ ਨਾ ਕਹਿੰਦੇ ਉਹ ਥੁੱਕ ਪਾਉਦੇ ਨੇ ਇਹ ਪੰਤਾਲੀ ਰੁਪਏ, ਪੰਜਾਹ ਰੁਪਏ
ਗਾਹ ਦਾ ਦੁੱਧ
ਹਾਂ -ਗਾਂ ਦਾ ਪੰਤਾਲੀ ਰੁਪਏ ।
ਅੱਛਾ ਜੀ ।
ਹਮ, ਦੂਜਾ ਤੇ ਸੱਠ ਰੁਪਏ । ਹ ਮੱਝ ਦਾ
ਇੱਥੇ ਦੇ ਸੱਤਰ ਰੁਪਏ ਹੋਏ।
ਅੱਛਾ ਫਿਰ ਵਧੀਆ ਵੀ ਤੇ ਹੋਏਗਾ ਨਾ ਆ ਤੇ ਫਿਰ ਇੱਥੇ ਵਧੀਆ ਨੀ ਨਾ ਫਿਰ ਇਥੇ ਛਿੱਲੜ ਮਿਲਾਏ ਨੀ ਆਂਦੇ।
ਇੱਥੇ ਤੇ ਸਾਡਾ
ਨਾ- ਨਾ ਇੱਥੇ ਮਹੀਨੇ ਬਾਅਦ ਦ ਨਿਕਲਦਾ ਪਿਆ ਅੱਛਾ ਅੱਛਾ ਅੱਛਾ ਬਹੁਤ ਵਧੀਆ ਗੱਲ ਆ ਯਾਰ ਚਲ ਠੀਕ ਹੈ ਜੀ ਓਕੇ ਓਕੇ ਓਕੇ। ਇਹ ਤੇਰਾ ਬੰਦ ਨਹੀਂ ਹੁੰਦਾ।